ਹਾਂਜੀ
ਕਾਲ
ਸਤਿ ਸ੍ਰੀ ਅਕਾਲ ਜੀ
ਹੋਰ ਸੁਣਾਉ, ਕਿੱਦਾਂ ਵਧੀਆ
ਨੌ
ਬਸ, ਠੀਕ
ਤੁਸੀਂ ਹੋ ਗਏ ਜੀ ਫਰੀ
ਹਾਂਜੀ, ਬਸ ਫ੍ਰੀ ਹੋਣਾ ਫੰਕਸ਼ਨ ਵਗੈਰਾ ਚੱਲਦੇ ਪਏ ਸੀ ਸਕੂਲ ਦੇ, ਤੇ ਅੱਗੇ ਦੀ ਤਿਆਰੀ ਕਰਦੀ ਪਈ ਸੀ। ਹੈਲੋ
ਹੈਲੋ ਹਾਂਜੀ ਮੈਂ ਕਿਹਾ ਐਨੂਲ ਫੰਕਸ਼ਨ ਹੁੰਦਾ ਸਕੂਲ
ਹਾਂਜੀ ਹਾਂਜੀ ਜਿਵੇਂ ਐਨੂਅਲ ਫੰਕਸ਼ਨ ਜਿਵੇਂ ਸਪੋਰਟਸ ਡ ਹੁੰਦਾ ਨਾ ਉਹਦੇ ਨਾਲ ਹੀ ਸਾਡਾ ਐਨੂਅਲ ਫੰਕਸ਼ਨ ਵੀ ਰੱਖ ਦਿੰਦੇ ਹੈ
ਅੱਛਾ ਅੱਛਾ
ਹਾਂਜੀ ਤੇ ਬਸ ਉਓਹੀ
ਅੱਛਾ ਤੁਸੀਂ ਉਹ ਭਾਵ ਲੈਂਦੇ ਹੋਦੇ ਹੋ ਨਾ ਉਹਦੇ ਵਿੱਚ ਕੀ ਕਰਦੇ ਹੋ ਤੁਂ ਅੱਛਾ ਅੱਛਾ
ਪਲੇਅ ਹੁੰਦਾ ਆ ਕਿੱਟ ਹੁੰਦੀ ਆ ਉਹਦੇ 'ਚ ਵੀ ਲੈ ਲਿਆ ਪਾਠ ਅਤੇ ਉਹਦੇ 'ਚ ਵੀ ਹੁਣ ਡਾਂਸ ਭੰਗੜਾ ਵੀ ਹੈ ਉਹਦੇ 'ਚ ਵੀ
ਅ ਅ ਹਾਂ ਹਾਂ ਦੇਖਿਆਦਾ ਮੈਂ ਤੁਸੀਂ ਡਾਂਸ ਭੰਗੜਾ ਵਧੀਆ ਕਰਦੇਓ
ਹਾਂਜੀ ਬਸ ਹੁਣ ਟੀਚਰਸ ਕਹਿੰਦੀਆਂ ਅਲੱਗੋ ਅਲੱਗੋ ਕਿਉਂਕਿ ਬੱਚੇ ਮਤਲਬ ਘੱਟ ਹੀ ਲੱਗਦੇ ਨੇ ਹੁਣ ਜਦੋਂ ਵੱਡੇ ਹੋ ਜਾਂਦੇ ਫਿਰ ਇੰਨਾ ਪਾਰਟੀਸਪੇਟ ਕਰਦੇ ਨਹੀਂ ਹੈ
ਹਾਂਜੀ
ਫਿਰ ਹੁਣ ਲੱਗਣਾ ਪੈਂਦਾ ਜਦੋਂ ਟੀਚਰਸ ਅਤੇ ਬਾਰ ਬਾਰ ਕਹਿੰਦੇ ਆ
ਹਾਂਜੀ ਹਾਂਜੀ ਉਹ ਤੇ ਹੈਏ ਨਹੀਂ ਵਧੀਆ ਗੱਲ ਇਹ ਸਗੋਂ ਮੈਂ ਤੇ ਕੈਹਂਨੀ ਹਾਂ ਕਰਨਾ ਚਾਹੀਦਾ ਏ ਬੱਚੇ ਜਿੰਨਾ ਜੋ ਵੀ ਐਕਟੀਵਿਟੀ ਹੋਏ ਸਕੂਲ ਚ ਹਰ ਚੀਜ਼ ਵਿੱਚ ਭਾਗ ਲੈਨਾ ਚਾਹੀਦਾ ਹੈ ਕਿਉਂਕਿ ਇਹੀ ਏ ਮਤਲਬ ਕਿ ਪੜ੍ਹਾਈ ਤੇ ਜ ਜ਼ਰੂਰੀ ਹੈ ਕਿ ਪੜ੍ਹਾਈ ਦੇ ਨਾਲ-ਨਾਲ ਅਜ ਕੱਲ੍ਹ ਸਕਿੱਲ ਡਿਵੈਲਪਮੈਂਟ ਬੜੀ ਜ਼ਰੂਰੀ ਹੈ
ਤੇ ਨਾਲੇ ਥੋੜ੍ਹਾ ਇੰਜੋਏ ਹੋ ਜਾਂਦਾ ਹੋਰ ਕਿ
ਹਾਂਜੀ ਹਾਂਜੀ ਹਾਂਜੀ ਜੀ ਇਹ ਤੇ ਇਹ ਗੱਲ ਠੀਕ ਐ ਕਿਉਂਕਿ ਕਲ ਪੜ੍ਹਾਈ ਤੇ ਦੇਖੋ ਪੜ੍ਹਾਈ ਤੇ ਕਰਨੀ ਕਰਨੀ ਐ ਪੜ੍ਹਾਈ ਤੇ ਇੱਕ ਹੈ ਇੰਪੋਰਟੈਂਸ ਵੱਖਰੀ ਏ ਮਤਲਬ ਕਿ ਅੱਜ ਕੱਲ੍ਹ ਤੇ ਪੜ੍ਹਾਈ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਏ ਮੈਂਟਲ ਹੈਲਥ ਟੈਲੈਂਟ ਹੋਨਾ ਹਾਂਜੀ ਹਾਂਜੀ ਬੱਚੇ ਦੇ ਟੈਲੈਂਟ ਜ਼ਿਆਦਾ ਦੇਖਿਆ ਜਾਂਦਾ ਏ ਕਿਤਾਬੀ ਕੀੜਾ ਨੀ ਬਨਾ ਚਾਹੀਦਾ
ਉਹ ਫਿਰ ਬੱਚਾ ਓਥੇ ਦੀ ਰੈ ਜਾਂਦਾ ਬਸ।
ਹਾਂਜੀ-ਹਾਂਜੀ ਤੁਸੀ ਕੀ ਸਿੱਖਿਐ ਭੰਗੜਾ ਡਾਂਸ
ਨਹੀਂ ਸਿੱਖਿਆ ਨਹੀਂ ਮਤਲਬ ਅੱਪੇ ਅਜੂਗਾ ਦੇਖ-ਦੇਖ ਕੇ ਬਸ ਮਤਲਬ। ਹੋਆ ਜਿੱਦਾ ਵੀ। ਬੱਸ ਏਦਾਂ ਈ ਸਖਿਆ ਨੀ ਐ ਜਵੇਂ ਟਰੈਡੀਸ਼ਨਲ
ਅੱਛਾ ਅੱਛਾ ਇਹ ਤੇ ਇਹ ਤੇ ਸਗੋ ਬੜੀ ਵਧੀਆ ਗੱਲ ਏ।
ਕੋਰੀਗ੍ਰਾਫਰ ਮੰਗਵਾ ਲੈਂਨੇ ਆ ਨਾ ਬੁਲਾ ਲੈਂਨੇ ਆ ਤੇ ਫਿਰ ਉ ਸਾਨੂੰ ਕਰਵਾ ਦਿੰਦੇ ਆ ਥੋੜ੍ਹਾ।
ਅੱਛਾ-ਅੱਛਾ ਹਾਂ ਸਕੂਲ ਸਿਖਾਉਂਦੇ ਹੋਣੇ ਆ ਨਾ ਜ਼ਿਆਦਾ। ਅੱਛਾ
ਹਾਂ ਬਸ ਸ ਸਪੋਰਟਸ-ਦੇ ਤਾਂ ਹੁਣ ਦੋ ਦਿਨ ਬਾਅਦ ਐ। ਤੇ ਓਹਦੇ ਚ ਤਾਂ ਬਸ ਸਪੋਰਟਸ ਲਾਈਕ ਅਸੀਂ ਤਾਂ ਸੀਨੀਅਰਸ ਹਾਂ ਅਸੀਂ ਤਾਂ ਬਸ ਦੇਖਣਾ ਹੀ ਮਤਲਬ ਮੈਨੇਜਮੈਂਟ ਹੀ ਕਰਨੀ ਐ। ਬਾਕੀ ਛੋਟੇ ਬੱਚਿਆਂ ਦੀ ਰੇਸ ਇਸ ਲਈ ਗਹਿਰਾ ਐ। ਤੇ ਦੈਨ ਉਸ ਤੋਂ ਬਾਅਦ ਅਗਲੇ ਦਿਨ ਐਨੂਅਲ ਫੰਕਸ਼ਨ ਐ। ਜਿਹਦੇ ਚ ਸਾਰੇ ਬੱਚੇ ਮਤਲਬ ਨਰਸਰੀ ਟੂ ਸਾਰੀ ਕਲਾਸਿਸ ਦੇ ਪਰਫਾਰਮੈਂਸ ਹੈਗੀਆ ਐ।
ਅੱਛਾ।
ਹਾਂਜੀ ਤੁਹਾਡੇ ਮਤਲਬ ਤੁਹਾਡੇ ਸਕੂਲ ਵੀ ਬ ਜਾਂਦੇ ਹੁੰਦੇ ਹੋਣਗੇ ਨਾ?
ਹਾਂਜੀ-ਹਾਂਜੀ ਸਾਡੇ ਸਕੂਲ ਮਤਲਬ ਕਿ ਉਹਨਾਂ ਦਾ ਇਹ ਵੇ ਸਿਸਟਮ ਕਿ ਜੋ ਐਨੂਅਲ ਫੰਕਸ਼ਨ ਏ, ਇੱਕ ਬੇਟੀ ਮਤਲਬ ਜਿਵੇਂ ਛੋਟੀ ਕਲਾਸ ਚ ਮੇਰੀ ਪ੍ਰਾਇਮਰੀ ਸਕੂਲ ਚ ਉਹਦਾ ਤੇ ਹੁੰਦਾ ਹੈ। ਅ ਲਾਸਟ ਵਿੱਚ ਕਰਦੇ ਨੇ ਇਹ ਜਿਵੇਂ ਦਸੰਬਰ ਵਿੱਚ ਕਰ ਲਿਆ। ਲਿਆ ਜਨਵਰੀ ਚ ਕਰ ਲਿਆ ਤੇ ਹੁਣ ਜਿਹੜੀ ਵੱਡੀ ਬੇਟੀ ਹੁਣ ਜਿਵੇ ਸੈਕੰਡਰੀ ਚ ਗਈ ਐ ਤੇ ਉਹਦਾ ਸਟਾਰ ਟਿੰਗ ਚ ਕਰਦੇ ਐ। ਜੋ ਨਿਊ ਸੈਸ਼ਨ ਸਟਾਰਟ ਹੁੰਦਾ ਨਾ ਤੇ ਉਹਦਾ ਹੁਣ ਲਾ ਹਾਂਜੀ-ਹਾਂਜੀ ਐਕਚੁਲੀ ਦੋ ਸਕੂਲ ਏ ਨਾ ਤੇ ਅਲਗ-ਅਲਗ ਬਿਲਡਿੰਗਸ ਇੱਕ ਹੀ ਮੈਨੇਜਮੈਂਟ ਏ, ਇਸ ਕਰਕੇ ਉਹ ਆਪਣੇ ਸਕੂਲੋਂ ਸੱਭ ਮੈਨੇਜ ਕਰਦੇ ਆ ਤੇ, ਹਾਂਜੀ ਤੇ ਹੁਣ ਇੱਕ ਬੇਟੀ ਦਾ ਮੇਰਾ ਪਹਿਲੇ ਹੋ ਗਿਆ ਸੀ ਹਾਂਜੀ-ਹਾਂਜੀ, ਪ੍ਰਾਇਮਰੀ ਸਕੇਂਡਰੀ ਐਨ ਜੀ ਕੋਰਸ ਆ ਕਿਡਜ਼। ਅਲੱਗ ਅਲੱਗ ਏ, ਤੇ ਫਿਰ ਉਹਦੇ ਹਿਸਾਬ ਤੇ ਨਾ ਫਿਰ ਉਹ ਉਸ ਹਿਸਾਬ ਦੇ ਕਰਦੇ ਉਹਨੇ ਬੇਟੀ ਦਾ ਤੇ ਮੇਰਾ ਹੋ ਗਿਆ ਸੀ, ਦਿਸੰਬਰ ਚ ਹੋਇਆ ਸੀ। ਉਹ ਵੀ ਉਹਨੂੰ ਵੀ ਬਹੁਤ ਸ਼ੌਕ ਐ ਮਤਲਬ ਹਰ ਡਾਂਸ ਕਰਨ ਦਾ। ਉਹਨੂੰ ਵੀ ਹਾਂ ਉਹ ਉਹਦੇ ਵੀ ਸਕੂਲ ਦੇ ਨਾ ਹਰ ਕੋਈ ਉਹਨੂੰ ਪਹਿਲੇ ਉਹਦੇ ਚ ਹੀ ਲੈਂਦਾ ਐ। ਡਾਂਸ ਵਿੱਚ ਹੀ ਲੈਂਦਾ ਹੈ, ਤੇ ਸੋਲੋ ਡਾਂਸ ਕਰ ਲੈਂਦੀ ਹੈ, ਅਲੱਗ ਤੋਂ ਵੀ ਭੰਗੜਾ ਵਗੈਰਾ ਪੰਜਾਬੀ, ਕੁਛ ਤੇ ਹੁਣ ਵੱਡੀ ਬੇਟੀ ਦਾ ਸੀ, ਉਹਦਾ ਵੀ ਵੀ ਹੁਣ ਪਿੱਛੇ ਹੋਇਆ। ਮਤਲਬ ਛੁੱਟੀਆਂ ਪੈਣੀਆਂ ਸੀ। ਉਸ ਤੋਂ ਪਹਿਲੇ ਹੀ ਹੋਇਆ, ਦੋ ਚਾਰ ਦਿਨ ਪਹਿਲੇ। ਉਸ ਤੋਂ ਪਹਿਲੇ ਉਹਨਾ ਨੇ ਉਹਦਾ ਕਰਾਇਆ।
ਹੂੰ, ਸਾਡੇ ਤਾਂ ਇੱਦਾਂ ਐ। ਜਦੋਂ ਮਤਲਬ ਇਹਨਾਂ ਨੂੰ ਮਤਲਬ ਹੁਣ ਤਾਂ ਪੇਪਰ ਵਗੈਰਾ ਨਹੀਂ ਹੈ। ਸਿਤੰਬਰ 'ਚ ਹੈ ਇਸ ਕਰਕੇ। ਤਾਂ ਬਸ ਨਹੀਂ ਤਾਂ ਦਿਸੰਬਰ ਚ ਹੁੰਦਾ ਐ।
ਅੱਛਾ-ਅੱਛਾ। ਹਾਂ ਇਹ ਬਸ ਅੱਛੀ ਗੱਲ ਮੈਨੂੰ ਮੈਂ ਤੇ ਆਪਣੇ ਬੱਚਿਆਂ ਨੂੰ ਹਰ ਚੀਜ਼ ਚ ਪਾਓ ਭਾਗ ਦਿਵਾਉਦੀ ਹਾਂ। ਹਰ ਚੀਜ਼ ਪਾਰਟੀਸਪੇਟ ਕਰਾਨੀਂ ਹਾਂ, ਕਿਉਂਕਿ ਮੈਨੂੰ ਇਹ ਵੀ ਕਿ ਚਲੋ ਪੜ੍ਹਾਈ ਤੇ ਤੁਸੀਂ ਕਰਨੀ ਕਰਨੀ ਹੈ ਪੜ੍ਹਾਈ ਦੇ ਨਾਲ-ਨਾਲ ਤੁਸੀਂ ਇਹ ਸਭ ਕੁਛ ਵੀ ਕਰੋ, ਹਰ ਚੀਜ਼ ਚ ਅੱਗੇ ਜਾਓ।
ਕਿ ਜਿਵੇਂ ਹੁਣ ਬਸ ਇੱਕੋ ਚੀਜ਼ ਲੱਗੇ ਰਹੋ, ਐਕਟੀਵਿਟੀਜ਼ ਵਾਧੂ ਹੁੰਦੀਆਂ ਜਿਵੇਂ ਕਰਵਉਣੀਆਂ ਵੀ ਚਾਹੀਦੀਆਂ ਆਰਟ ਐਂਡ ਕਰਾਫਟ ਦੀ ਵੀ ਹੁੰਦੀ ਦੀ ਐਕਟੀਵਿਟੀ ਸਾਡੇ ਕੋਂਪਿਤਿਸ਼ਨ ਜਿਵੇਂ ਆਪਣਾ ਰਾਈਟਿੰਗ ਕੋਂਪੀਟੀਸ਼ਨ ਹੁੰਦਾ ਉਹਦੇ 'ਚ ਵੀ ਫਸਟ ਪ੍ਰਾਈਜ਼ ਲੈ ਕੇ ਕਈ ਸੀ ਮੈਂ ਤੇ ਹਾਂ ਇੰਗਲਿਸ਼ ਰਾਈਟਿੰਗ 'ਚ ਬਾਕੀ ਐਸੇ ਰਾਈਟਿੰਗ ਮਤਲਬ ਹਰ ਇੱਕ ਚੀਜ਼ ਹੁੰਦਾ ਰਹਿੰਦਾ ਜਿਵੇਂ ਵੀਕ 'ਚ ਕੋਈ ਡੇ ਹੈ ਨਾ ਹੁੰਦਾ ਰਹਿੰਦਾ ਮੰਡੇ, ਟਿਊਜ਼ਡੇ
ਅੱਛਾ-ਅੱਛਾ ਅੱਛਾ-ਅੱਛਾ। ਹਾਂ ਇਹ ਸਾਡੇ ਇਹਨਾਂ ਦੇ ਸਕੂਲ ਵੀ ਹੁਣ ਜਿਵੇਂ ਛੁੱਟੀਆਂ ਪਈ ਦੀਆਂ ਤੇ ਛੁੱਟੀਆਂ ਤੁਾਨ ਜਿਵੇਂ ਸਕੂਲ ਖੁੱਲਣ ਆਲੇ ਹੁਣ ਏਨਾ ਨੇ ਸਮਰ ਕੈਂਪ ਲਗਾਇਆ ਦਾ ਏ। ਮਤਲਬ ਕਿ ਸਵੇਰੇ ਉਹ ਦੋ ਘੰਟੇ ਅੱਠ ਤੋਂ ਦੱਸ ਤੇ ਉਹਦੇ ਵਿੱਚ ਮਤਲਬ ਗੱਲ ਕਈ ਤਾਂ ਕਹਿੰਦੇ ਚਲੋ ਨਹੀਂ ਜਾਣਾ ਕੋਈ ਜ਼ਿਆਦਾ ਫੀਸ ਵੀ ਨਹੀਂ ਲੈਂਦੇ। ਬੱਚਿਆਂ ਨੂੰ ਬਹੁਤ ਕੁਝ ਸਿਖਾਉਂਦੇ ਪਏ ਨੇ ਉਹ ਵਿੱਚ ਨਾ ਜਿਵੇਂ ਇਹਨਾਂ ਨੇ ਵਨ ਵੀਕ ਕਿ ਜਿਨਾਂ ਨੇ ਇਹਨਾਂ ਨੂੰ ਅ ਆਰਟ ਐਂਡ ਕਰਾਫਟ ਸਿਖਾਇਆ ਡਰੋਇੰਗ ਸਿਖਾਈਏ ਫੇਰ ਇਹਨਾਂ ਨੇ ਡਾਂਸ ਸਿਖਾਇਆ ਤੇ ਉਸ ਉਸ ਤੋਂ ਬਾਅਦ ਅ ਕਾਰਟੂਨ ਥੇਟਰ। ਕਾਰਟੂਨ ਡਰਾਇੰਗ ਅੱਛਾ ਮੋਟੀਵੇ ਅ ਉਸ ਤੋਂ ਬਾਅਦ ਮੈਡੀਟੇਸ਼ਨ ਮਤਲਬ ਕਿ ਅਲਗ-ਅਲਗ। ਅਲੱਗ-ਅਲੱਗ ਸਾਰੀ ਚੀਜ਼ਾਂ ਸਿਖਾਉਂਦੇ ਪਏ ਨੇ। ਤੇ ਉਸ ਤੋਂ ਬਾਅਦ ਫੇਰ ਉਸਦਾ ਐਸਾ ਨਹੀਂ ਹੈ ਕਿ ਸਿਰਫ਼ ਸਿਖਾਉਣਗੇ। ਉਸ ਤੋਂ ਬਾਅਦ ਇਹਨਾਂ ਨੇ ਬੈਸਟ ਕੱਢਣੇ ਹੈ ਸਰਟੀਫਿਕੇਟ ਦੇਣੇ ਹੈ ਫਿਰ ਐਗਜੀਬਿਸ਼ਨ ਲਗਾਣੇ ਅਗਰ ਬੱਚਿਆਂ ਨੇ ਚੇ ਕੀਤਾ ਹੋਇਆ। ਮਤਲਬ ਕਿ ਬੱਚੇ ਨੂੰ ਬੜਾ ਮੋਟੀਵੇਟ ਕਰਦੇ ਐ, ਇਹ ਨਹੀਂ ਹੈ ਸਿਖਾਇਆ ਤੇ ਚਲੋ ਛੋੜ ਤਾ ਹਾਂ ਇੰਸਪਾਰੇਸ਼ਨ ਹਾਂਜੀ -ਹਾਂਜੀ ਇਹ ਨਹੀਂ ਹੈ ਕੀ ਚਲੋ ਕਰਾਇਆ ਤੇ ਛੋੜਤਾ ਪੈਸੇ ਲੱਲੇ ਐਸਾ ਨਹੀਂ ਹੈ ਪੂਰਾ ਨੂੰ ਕਰਦੇ ਆ ਬੱਚੇ ਨੂੰ ਨਾ। ਬੱਚਾ ਫਿਰ ਬੱਚੇ ਨੂੰ ਹੁੰਦਾ ਹੈ ਕਿ ਹਾਂ ਅਸੀਂ ਸਿੱਖੀਏ ਅਸੀਂ ਇਹ ਵੀ ਕਰੀਏ ਤੇ
ਤੇ ਹਾਂ-ਹਾਂ ਸਾਡੀੇ ਮਤਲਬ ਏਦਾਂ ਹੀ ਹੈ, ਮਤਲਬ ਜਿਵੇਂ ਹੁਣ ਫੰਕਸ਼ਨ ਤੇ ਐਗਜੀਬਿਸ਼ਨ ਲਗਵਾ ਲੈਂਦੇ ਐ। ਤੇ ਜਿਵੇਂ ਹੁਣ ਮੋਡਲਸ ਬਣਾਏ ਹੁੰਦੇ ਆ ਕਈ ਬੱਚ ਬੱਚਿਆਂ ਨੇ ਮਤਲਬ ਟੈਲੈਂਟ ਸ਼ੋਅ ਕਰਦੇ ਬੱਚਿਆਂ ਦਾ ਇਹ ਨਹੀਂ ਹੈ ਕਿ ਵਿਚ ਰੱਖ ਲੈਣਗੇ ਉਹਨਾਂ ਨੂੰ ਅ ਦਿਖਾਂਦੇ ਵੀ ਹੈ ਕਿ ਬੱਚੇ ਨੇ ਇਹ ਕੰਮ ਕੀਤਾ
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਇਹ ਸਾਰਾ ਸਿਖਾਂਦੇ ਐ।
ਹਾਂ ਬਸ ਹੁਣ ਸਪੋਰਟਸ ਡੇ ਤੇ ਵੀ ਹੁਣ ਕਲੀ ਐਕਟੀਵਿਟੀਜ਼ ਹੁੰਦੀਆਂ ਐ, ਜਿਵੇਂ ਸਪੋਰਟਸ ਚ ਬੱਚੇ ਫਿਰ ਹੁਣ ਅੱਗੇ ਜਾਂਦੇ ਜਿਵੇਂ ਬੈਡਮਿੰਟਨ ਹੋ ਗਿਆ। ਇਹਦੇ ਚ ਵੀ ਗਈ ਸੀ, ਮੈਂ ਟੂਰਨਾਮੈਂਟ ਦੇ ਲਈ। ਤੇ ਇੱਦਾਂ ਫਿਰ ਸਿੱਖਣ ਨੂੰ ਮਿਲ ਜਾਂਦਾ, ਹੋਰ ਕੀ ਫੁਟ ਬੋਲ ਵਗੈਰਾ ਮੈਚਿਸ ਹੁੰਦੇ ਰਹਿੰਦੇ ਆ ਸਾਡੇ ਸਕੂਲ ਫਿਰ ਏਦਾਂ ਵਾਲੀਬਾਲ ਦੇ ਵੀ ਫਿਰ ਟੂਰਨਾਮੈਂਟ ਅਗਰ ਕੁਛ ਖੇਲਦਾ ਹੈ। ਤਾਂ ਉਹਨੂੰ ਟੀਮ ਬਣਾ ਕੇ ਫਿਰ ਟੂਰਨਾਮੈਂਟ
ਅੱਛਾ ਅੱ ਅੱਛਾ, ਨਹੀਂ ਵਧੀਆ ਗੱਲ ਸਗੋਂ ਹਰ ਚੀਜ਼ ਪਾ ਸਪੋਰਟਸ ਕੀ ਹੋਰ ਹਰ ਚੀਜ਼ ਡਿਵੈਲਪ ਕਰਨੀ ਚਾਹੀਦੀ, ਹਰ ਚੀਜ਼ ਪਾਰਟੀ ਸਪੇਟ ਕਰਨਾ ਚਾਹੀਦਾ।
ਸਕੂਲ ਉਹੀ ਬੈਸ ਜਿਹਦੇ ਤੇ ਸਾਰਾ ਕੁਛ ਸਪੋਰਟਸ ਵੀ ਹੋਣ ਐਕਟੀਵਿਟੀਜ਼ ਵੀ ਹੋਣ ਔਰ ਪੜ੍ਹਾਈ ਵੀ ਬਿਲਕੁਲ ਇਕੁਵਲ ਹੋਏ। ਬਾਕੀ ਹੁਣ ਐਨੂਅਲ ਫੰਕਸ਼ਨ ਦੀ ਬਸ ਤਿਆਰੀ ਕਰ ਦੇ ਵੇ ਸੀ ਚਲੋ
ਅੱਛਾ! ਅੱਛਾ ਹਾਂ ਵਧੀਆ ਸਗੋਂ ਕੋਈ ਨੀ ਜਦੋਂ ਹੁਣ ਕਰ ਲਓ ਤਿਆਰੀ ਤਰੀ ਜਦੋਂ ਫਿਰ ਵਿਹਲੇ ਹੋਵਗੇ ਲੁਧਿਆਣਾ ਮੈਂ ਵੀ ਦੇਖਾਣਾ ਮੈਂ ਬੱਚਿਆਂ ਨੂੰ ਮੈਂ ਸੋਚ ਚ ਤੁਹਾਨੂੰ ਭੇਜਾਂਗੀ ਬੱਚਿਆਂ ਨੂੰ ਤੁਹਾਡੇ ਹੋਰ ਡਾਂਸ ਸਿੱਖ ਲੈਣਗੇ ਥੋੜਾ ਜਿਹਾ ਹੈ ਨਾ
ਡਾਂਸ ਵੈਸੇ ਵੀ ਹੈ ਸਕੂਲ ਦੇ ਬੱਚੇ ਹੈ ਨਾ ਮਤਲਬ ਬਹੁਤ ਥੋੜ੍ਹਾ ਉੱਦਾਂ ਦਾ ਹੀ ਕਰਦੇ ਆ ਫਿਰ ਮੈਨੂੰ ਸਟੈਪ ਸਿਖਾਣੇ ਪੈਂਦੇ ਜਿਵੇੰ ਹੁਣ ਮੈਨੂੰ ਮੈਮ ਸਿਖਾਦੇਗੀ ਫਿਰ ਮੈਂ ਅੱਛੇ ਤਰੀਕੇ ਨਾਲ ਕਰ ਲੈਂਦੀ ਆ ਨਾ। ਤੇ ਮੈਨੂੰ ਫਿਰ ਅੱਗੋਂ ਸਿਖਾਣਾ ਪੈਂਦਾ ਕਿ ਮੈ ਕਹਿੰਦੇ ਤੂੰ ਸਿਖਾ ਦੇ
ਅੱਛਾ! ਅੱਛਾ! ਅੱਛਾ! ਅੱਛਾ! ਅੱਛਾ! ਹਾਂ ਵਧੀਆ ਗੱਲ
ਬਸ ਹਾਂ ਹੁਣ ਤਾਂ ਸਮਰ ਹੋਲੀਡੇ ਚੱਲਦੀਆਂ ਪਈਆਂ ਤਾਂ ਫਿਰ ਸਮਰ ਕੈਂਪ ਚ ਵੀ ਹੁਣ ਛੋਟੇ ਬੱਚਿਆਂ ਦਾ ਲੱਗਦਾ ਹੁਣ ਤਾਂ ਸੀਨੀਅਰ
ਹਾਂਜੀ ਹਾਂਜੀ ਹਾਂਜੀ ਛੋਟੇ ਬੱਚਿਆਂ ਦਾ ਹੈਗਾ
ਹੋਰ ਸੁਣਾਓ ਬੱਚੇ
ਹਾਂਜੀ ਹਾਂਜੀ ਸਭ ਠੀਕ ਹੈ ਬਸ ਵਧੀਆ ਹੋਰ ਲਗਾਣਾ
ਹਾਂਜੀ ਜ਼ਰੂਰ ਠੀਕ ਹੈ ਹਾਂਜੀ ਕੋਈ ਨਾ ਤੇ ਮੈਨੂੰ ਭੇਜਣਾ ਵੀਡੀਓਜ਼ ਮੰਨ ਕੇ ਉਹਦੀਆਂ ਹਾਂ ਡਾਂਸ ਵਗੈਰਾ ਦੇਖ ਕੇ ਥੋੜਾ ਹੋ ਜਾਂਦਾ ਮੈਨੂੰ ਅੱਛਾ ਲੱਗਾ ਸੀ ਉਦੋਂ ਵੀ ਦੇਖੀ ਸੀ ਨਾ ਵਡੀਓ
ਅੱਛਾ ਅੱਛਾ ਹਾਂ ਕੋਈ ਨਹੀਂ ਮੈਂ ਭੇਜਾਂਗੀ ਮੈਨੂੰ ਕ ਮੈਸੇਜ ਕਰ ਦੇਣਾ ਮੈਨੂੰ ਯਾਦ ਆ ਜਾਏਗਾ ਤੇ ਫਿਰ ਮੈਂ ਭੇਜਾਂਗੀ
ਫੰਕਸ਼ਨ ਹੋ ਜਾਏਗਾ ਨਾ
ਹਾਂਜੀ ਹਾਂਜੀ ਹਾਂਜੀ ਕੋਈ ਨੀ ਦੇਖਣਾ ਜਾਣਗੇ ਤੁਹਾਡੇ ਮੰਮੀ ਪਾਪਾ ਚਦੀ ਹੋਣੀ ਆ ਫੰਕਸ਼ਨ ਤੇ ਹਾਂਜੀ ਚਲੋ ਠੀਕ
ਠੀਕ ਹੈ ਓਕੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ